ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਠੀਕ ਠਾਕ?
ਹਾਂਜੀ, ਤੁਸੀਂ ਸੁਣਾਓ।
ਹਾਂਜੀ-ਹਾਂਜੀ, ਵਧੀਆ-ਵਧੀਆ।
ਹੋਰ ਕੁਛ ਨੀ, ਹੁਣੇ ਹੀ ਵੇਹਲੇ ਹੋਈ ਸੀ।
ਅੱਛਾ, ਹੋਰ ਹੋ ਗਿਆ ਬ੍ਰੇਕਫਾਸਟ?
ਨਹੀਂ ਹਜੇ ਤੇ ਨਹੀਂ, ਹੁਣ ਬਣਾਵਾਂਗੇ।
ਅੱਛਾ, ਤੁਹਾਡਾ ਵੀ ਬਰੰਚ ਇਕੱਠਾ ਹੀ ਹੈਗਾ, ਲੰਚ ਬਰੰਚ?
ਹਾਂਜੀ-ਹਾਂਜੀ, ਸਾਡਾ ਵੀ ਕੱਠਾ ਹੈਗਾ ਹੈ।
ਚਲੋ ਵਧੀਆ ਫੇਰ ਤੇ।
ਹਾਂਜੀ ਹੋਰ ਤੁਹਾਡਾ ਹੋ ਗਿਆ?
ਹਾਂਜੀ-ਹਾਂਜੀ, ਸਾਡਾ ਤੇ ਹੋ ਗਿਆ, ਸਾਡਾ ਤੇ ਸਵੇਰੇ ਹੋ ਜਾਂਦਾ ਹੈ।
ਅੱਛਾ-ਅੱਛਾ ਹੈ, ਹੋਰ ਕੀ ਬਣਾਇਆ ਤੁਸੀਂ?
ਅੱਜ ਅਸੀਂ ਬਣਾਏ ਸੀ ਆਲੂ ਗੋਭੀ।
ਅੱਛਾ
ਹੂ, ਹਾਂਜੀ ਹਾਂਜੀ, ਹੋਰ ਸੁਣਾਓ ਤੁਸੀਂ?
ਹੋਰ ਸਭ ਠੀਕ ਠਾਕ, ਹੋਰ ਓਧਰ ਮੌਸਮ ਕਿੱਦਾਂ ਹੋਯਾ ਦਾ ਹੈ?
ਇੱਧਰ ਮੌਸਮ ਇੱਦਾਂ ਹੀ ਹੈ ਬਸ, ਬੱਦਲ ਬਣਿਆ, ਨਾ ਕੋਈ ਹਵਾ ਏ ਨਾ ਕੋਈ ਕੁਛ ਹੇ।
ਅੱਛਾ, ਸਾਢੇ ਇਧਰ ਤੋਂ ਬੜੀ ਗਰਮੀ ਹੋਈ ਦੀ ਹੈ।
ਗਰਮੀ ਤੇ ਇੱਥੇ ਵੀ ਬਹੁਤ ਏ, ਕਹਿ ਤੇ ਰੀਆਂ, ਬੱਦਲ ਹੈ ਹਵਾ ਨੀ ਹੈਗੀ। ਗੁੰਮਸ ਹੋਈ ਪਈ ਐ, ਬਹੁਤ ਜ਼ਿਆਦਾ।
ਹਾਂ, ਸੇਮ ਏਧਰ ਵੀ ਇਹੀਓ ਹਾਲ ਹੈ। ਬਹੁਤ ਗਰਮੀ, ਕੂਲਰ, ਏਸੀ ਫੇਲ ਹੋਏ ਦੇ ਨੇ।
ਕਿੰਨੀ ਦੇਰ ਚਲਾਵਾਂਗੇ ਕੂਲਰ, ਏ ਸੀ, ਵੀ ਚਲਾ, ਚਲਾ ਥੱਕ ਗਏ ਆ। ਜਦੋਂ ਠੰਢ ਲੱਗਣ ਲੱਗ ਜਾਂਦੀ ਉਦੋਂ, ਏ ਸੀ ਬੰਦ ਕਰਦੋ।
ਐ ਤੇ ਹੈ ਈ
ਫੇਰ ਥੋੜ੍ਹੀ ਬਾ ਦੇਰ ਬਾਅਦ ਘੰਟੇ ਤੱਕ, ਫੇਰ ੳਹ ਹੋ ਜਾਂਦੈ, ਘੁੰਮਸ ਬਣ ਜਾਂਦੀ ਫਿਰ ਪ ਪੱਖੇ ਦੀ ਹਵਾ ਗਰਮ, ਛੱਡਦਾ ਉਹ ਵੀ
ਇਹ ਵੀ ਗੱਲ ਸਹੀ ਏ, ਇਸ ਤੋਂ ਵਧੀਆ ਕੂਲਰ ਹੀ ਸਹੀ ਹੈਗੈ।
ਕੂਲਰ ਵੀ ਗਰਮ ਹਵਾ ਸੁੱਟਦਾ ਹੈ, ਰੋਲਾ ਬੜਾ ਪਾਉਦਾ ਹੈਗਾ, ਨੀਂਦ ਹੀ ਨਹੀਂ ਆਂਦੀ।
ਹਾਂ ਸੰਨ ਤਾਂ ਹੈਬਿਟ ਹੈਗੀ ਹੈ ਨਾ ਕੂਲਰ ਦੀ, ਉਹ ਤੁਹਾਡਾ ਏ ਸੀ ਲੱਗਿਆ ਹੋਣਾ ਨਾਲ।
ਹਾਂਜੀ-ਹਾਂਜੀ, ਤਾਂਹੀ ਤੇ ਕਹਿ ਰਹੀ ਹਾਂ ਨਾ ਉਹ ਪਹਿਲੇ ਸੀ ਸਾਡਾ ਕੂਲਰ, ਹਾਲੇ ਵੀ ਹੈਗਾ ਮਤਲਬ ਏ ਸੀ ਹੁਨੇ ਲਵਾਇਆ, ਦੋ ਮਹੀਨੇ ਹੋਏ ਨੇ।
ਅੱਛਾ-ਅੱਛਾ।
ਏ ਸੀ ਗਰਮੀਆਂ ਚ ਲਵਾਇਆ ਹੇ, ਪਰ ਹੁਣ ਉਹ ਕੂਲਰ ਦੀ ਆਵਾਜ਼ ਜ਼ਿਆਦਾ ਇਰੀਟੇਟ ਕਰਦੀ ਹੈਗੀ ਹੇ। ਪਰ ਏਸੀ ਦਾ ਵੇ, ਏਸੀ ਚ ਏ ਸੀ ਚ ਠੰਢ ਲੱਗਣ ਲੱਗ ਜਾਂਦੀ ਹੈ, ਰਾਤੀ ਵੀ, ਇੱਕ ਵਜੇ ਉੱਠੀ ਆਂ ਫਟਾਫਟ ਬੰਦ ਤਾਂ ਕਮਣੀ ਛਿਡਣ ਲੱਗ ਗਈ ਸੀ।
ਅੱਛਾ
ਫੇਰ ਦੋ ਘੰਟੇ ਬਾਅਦ ਫਿਰ ਉਹੀਓ ਹਾਲ। ਫੇਰ ਗਰਮੀ ਲੱਗਣ ਲੱਗ ਗਈ, ਫੇਰ ਦੁਬਾਰਾ ਚਲਾਇਆ।
ਹਾਂ, ਫਿਰ ਇਸੇ ਦਾਈ ਆ। ਹਾਂ ਏਸੀ ਦੇ ਤਾਂ ਅਇਔ ਹਾਲ ਹੁੰਦੇ ਇਕਦਮ ਕੂਲਿੰਗ ਹੋ ਜਾਂਦੀ ਏ ਫਿਰ ਬੰਦ ਕਰ ਦਿਓ ਫਿਰ। ਗਰਮ ਹਵਾ ਸੁੱਟਣ ਲੱਗ ਜਾਂਦਾ ਪੰਖਾ।
ਬਸ ਕੀ ਕਰੀਏ ਹੁਣ ਸੋਹਣਾ ਤੇ ਹੁੰਦਾ। ਰਾਤ ਹੀ- ਤੇ ਮਿਲਦੀ ਏ ਸੋਣ ਵਾਸਤੇ ਉਹ ਵੀ ਨਾ ਬੰਦਾ ਢੰਗ ਨਾਲ ਸੋਏ ਫਾਇਦਾ ਕੀ। ਅ ਸਾਰਾ ਦਿਨ ਫਿਰ ਫਰੈਸ਼ ਨਹੀਂ ਰਹਿੰਦਾ ਬੰਦਾ ਫੇਰ ਨੀਂਦਰ ਆਈ ਹੁੰਦੀ।
ਫਿਰ, ਇਹ ਤੇ ਹੈ ਹੀ ਬੰਦਾ ਸੋ। ਹਾਂ, ਬੰਦਾ ਸੋਚਦਾ ਚਲ ਇਕ ਰਾਤ ਹੀ ਤੇ ਮਿਲਦੀ ਹੈ ਸੋਣ ਦੀ।
ਹੋਰ ਸਾਰਾ ਦਿਨ ਤੇ ਤੁਹਾਨੂੰ ਪਤੈ ਇੱਦਾਂ ਹੀ ਲੰਘ ਜਾਂਦੈ ਘਰਾਂ ਦੇ ਕੰਮ, ਬਾਹਰ ਦੇ ਕੰਮ, ਇੱਧਰ ਦੇ ਕੰਮ, ਉੱਧਰ ਦੇ ਕੰਮ। ਕੰਮ ਭੱਜਾ ਦੌੜੀ ਸਾਰਾ ਦਿਨ ਇਹੀ ਲੱਗੀ ਰਹਿੰਦੀ ਏ। ਹੱਦ ਗਿਆਰਾਂ ਸਾਢੇ ਗਿਆਰਾਂ ਸੋਹਣਾ ਹੁੰਦਾ ਫੇਰ ਉਹ ਵੀ ਨਾ ਨੀਂਦ ਪੂਰੀ ਹੋਵੇ ਤੇ ਫਿਰ ਫਾਇਦਾ ਕੀ ਏ।
ਹਾਂ ਉਹ ਤੇ ਹੈ ਹੀ, ਅੱਠ ਘੰਟੇ ਦੀ ਨੀਂਦ ਤਾਂ ਲੈਣੀ ਹੀ ਚਾਹੀਦੀ ਏ।
ਲੈਣੀ ਚਾਹੀਦੀ ਏ ਬਸ ਕੀ ਕਰੀਏ। ਹੋਰ, ਆਪ ਸੁਣਾਓ? ਤੁਸੀਂ ਕਿੰਨੇ ਵਜੇ ਸੌਂਦੇ ਹੋ ਕਿੰਨੇ ਵਜੇ ਉੱਠਦੇ ਹੋ ਤੁਹਾਡਾ ਕੀ ਟਾਈਮ।
ਠੀਕ ਸਾਡਾ ਵੀ ਕੋਈ ਟਾਈਮ ਟੇਬਲ ਦਾ ਇਹ ਹੀ ਹੈਗਾ ਆ ਕੀ ਕਹਿੰਦੇ ਨੇ। ੇ ਕਦੇ ਸਾਈ ਯ ਬਾਰ੍ਹਾਂ ਤਾ ਵੱਜ ਹੀ ਜਾਂਦਾ ਜਿਵੇਂ ਗੈਸਟ ਆਏ ਹੁੰਦੇ ਨੇ ਤਾਂ ਇੱਕ ਤੇ ਵੱਜ ਹੀ ਜਾਂਦੈ। ਫਿਰ ਸਵੇਰੇ ਛੇ ਵਜੇ ੳਠਦੇ।
ਅੱਛਾ, ਉਹੀ ਤੇ ਕਹਿ ਰਹੇ ਛੁੱਟੀਆਂ ਪਈਆਂ ਨੇ ਵੈਸੇ ਹੀ। ਮੈਂ ਮਹਿਮਾਨ ਆਏ ਕਦੀ ਕੋਈ ਆ ਰਿਹਾ, ਕਦੀ ਕੋਈ ਆ ਰਿਹਾ।
ਹਾਂ ਇਹ ਤਾਂ ਹੈ ਹੀ, ਗਰਮਿਆਂ ਚ ਤੇ ਕੋਈ ਨਾ ਹੀ ਆਏ ਤੇ ਸਹੀ ਏ।
ਉਹੀ ਚੰਗਾ, ਚੰਗਾ ਪਰ ਕੀ ਕਰੀਏ ਹੁਣ ਧੀਆਂ। ਆਉਂਦੀਆਂ ਨੇ ਕੁੜੀਆਂ ਨਨਾਣਾਂ ਹੋ ਗਈਆਂ ਫੇਰ ਮਨਾ ਤੇ ਨਹੀਂ ਕੀਤਾ ਜਾਂਦਾ ਜਾਣਾ ਵੀ ਕਿੱਥੇ। ਕਿੱਥੇ ਕਿਸੇ ਨੇ ਆਣਾ ਤੇ ਪੇਕੇ ਹੀ ਏ। ਅਸੀਂ ਨਹੀਂ ਗਏ, ਅਸੀਂ ਨਹੀਂ ਗਏ ਪੇਕੇ ਪਰ ਸਾਡੀਆਂ ਆਈਆਂ ਨੇ।
ਹਮ ਚਲੋ ਚੰਗਾ, ਕਿਉਂ ਤੁਸੀਂ ਕਿਉਂ ਨੀ ਗਏ ਇਸ ਵਾਰ।
ਬਸ ਗਰਮੀ ਇੰਨੀ ਏ, ਮਨ ਹੀ ਨਹੀਂ ਕਰਦਾ ਜਾਣ ਤੇ।
ਹਮ।
ਗਏ ਸੀ ਇੱਕ, ਦੋ ਵਾਰੀ ਗਈ ਆ, ਸਵੇਰੇ ਜਾਣੇ ਆ, ਸ਼ਾਮੀ ਆ ਜਾਣੀ ਆ।
ਅੱਛਾ, ਨੇੜੇ ਈ ਹੋਏਗਾ ਨਾ।
ਹਾਂਜੀ, ਲੋਕਲ ਈ ਹੈਗਾ ਮੇਰਾ ਤੇ।
ਸਹੀ ਏ ਲੋਕਲ ਵੀ। ਹਾਂ ਫੇਰ ਇੰਜ ਹੁੰਦਾ ਲੋਕਲ ਹੁੰਦਾ ਨਾ, ਫਿਰ ਰੁਕਿਆ ਨੀ ਜਾਂਦਾ। ਹ ਐ ਤਾਂ ਹੈ ਹੀ, ਜਿਵੇਂ ਜਿਹਾ ਵੀ ਹੈਗਾ ਆਪਣਾ ਘਰ ਹੀ ਬਹੁਤ ਅੱਛੈ।
ਹਾਂਜੀ, ਹਾਂਜੀ। ਤੁ ਝਗਰ ਲੋ ਥੋੜਾ ਸਾ ਹੋਰ ਸੁਣਾਓ?
ਬਹੁ ਵਧੀਆ, ਅਸੀਂ ਵੀ ਬਸ ਹੁਨੇ ਕੁਛ ਨੀ ਕਰ ਰਹੀ ਸੀ ਬਸ ਥਸ ਫਰੀ ਹੋਏ ਸੀ। ਮੈਂ ਕਿਹਾ ਚਲ ਯਾਦ ਹੀ ਕਰ ਲਾ ਤੁਹਾਨੂੰ। ਨਹੀਂ, ਗਰਮੀ ਚ ਨਹੀ ਨਿਕਲਿਆ ਜਾਂਦਾ। ਨਹੀਂ, ਨਹੀਂ ਗਰਮੀਆਂ ਚ ਨਹੀਂ ਨਿਕਲਿਆ ਜਾਂਦਾ। ਗਰਮੀਆਂ ਚ ਤਾਂ ਨਹੀਂ- ਦੇਰਵੀ ਗ ਖ
ਅੱਛਾ, ਅੱਛਾ, ਅੱਛਾ ਹਾਂ ਇਹ ਤੇ ਹੈ ਹੀ ਏ। ਬਾਹਰ ਵੀ ਜਾ ਕੇ ਗਰਮੀ 'ਚ ਧੱਕੇ ਖਾਣੇ ਨੇ ਇਸ ਤੋਂ ਵਧੀਆ ਬੰਦਾ ਘਰ ਹੀ ਰਵੇ ਤਾਂ ਜ਼ਿਆਦਾ ਵਧੀਆ।
ਉਹ ਤੇ ਹੈ ਈ, ਘਰ ਤੇ ਬੈਠਾ ਰਵਣ।
ਕੋਨ ਸੇ ਵਾਲਾ ਖੰਬੇ ਕੇ ਸਾਥ, ਹਾਂ ਯੇ ਵਾਲਾ। ਹਾਂ, ਹਾਂ, ਹਾਂਜੀ-ਹਾਂਜੀ। ਹੋਰ ਸੁਨਾਓ? ਤੁਆਡੀ ਵਾਜ਼ ਕੱਟ ਰੀ ਏ, ਹੈਲੋ, ਹੈਲੋ। ਹਾਂਜੀ-ਹਾਂਜੀ, ਤੁਆਡੀ ਵਾਜ਼ ਕੱਟਦੀ ਪੀ ਏ।
ਅੱਛਾ, ਕੀ ਹੋ ਗਿਆ ਹੁਨ ਹੁਣ ਹੋ ਗਿਆ।
ਹਾਂ ਹੁਨ ਆ ਰਹੀ ਏ, ਫੋਨ ਲੈ ਕੇ ਘੁੰਮਣਾ ਪੈਣਾ ਐ ਨੈੱਟ ਵਰਕ ਈਸ਼ੂ ਆ ਜਾਂਦਾ ਨਾ ਕਈ ਵਾਰੀ।
ਅੱਛਾ, ਅੱਛਾ, ਅੱਛ, ਅੱਛਾ।
ਹੋਰ ਕਿੱਥੇ ਘੁੰਮਨਾ ਪਸੰਦ ਕਰਦੇ ਓ?
ਅਸੀਂ ਘੁੰਮਨਾ ਤਾਂ ਬੜੀ ਜਗਾ ਤੇ ਪਸੰਦ ਕਰਦੇ ਆ, ਗਰਮੀਆਂ ਚ ਨਈ ਨਿਕਲਿਆ ਜਾਂਦਾ।
ਚਲੋ ਉਹ ਤੇ ਵਧੀਆਂ ਉਹ ਤੇ ਇੱਕ ਅਲੱਗ ਗੱਲ ਹੋ ਗਈ ਨਾ ਵੈਸੇ ਜਾਣਾ ਕਿੱਥੇ ਪਸੰਦ ਕਰਦੇ ਓ। ਅਗਰ ਜਾਓ ਤੁਹਾਨੂੰ ਜਾਣ ਵਾਸਤੇ ਕਿਹਾ ਜਾਵੇ ਕਿੱਥੇ ਜਾਓਗੇ?
ਬਸ ਏਹੀ ਘੁੰਮਨ ਦੀ ਤੇ ਬੜੀ ਜਗਾ ਹੈਗੀ ਏ।
ਨਹੀਂ ਕੋਈ ਇੱਕ ਐਸੀ ਚੀਜ਼‌ ਹੋਂਦੀ ਐ, ਐਸੀ ਜਗਾ ਹੋਂਦੀ ਏ ਜੋ ਫੇਵਰੇਟ ਹੋਦੀ ਏ ਉੱਥੇ ਜਾਣਾ ਦਿਲ ਕਰਦਾ ਜਾਨ ਨੂੰ।
ਨਹੀ-ਨਹੀ, ਮੇਰੀ ਕੋਈ ਫੇਵਰੇਟ ਨੀ ਹੈਗੀ ਜਗਾ, ਮੈਂ ਜਿੱਥੇ ਲੈ ਜਾਨਗੇ ਅਸ ਸੀ ਉੱਥੇ ਚਲੇ ਜਾਣੇ ਹਾਂਜੀ।
ਚਲੋ ਵਧੀਆ, ਹੋਰ ਕੀ ਖਾਣਾ। ਕੀ ਖਾਣਾ ਪਸੰਦ ਕਰਦੇ ਓ?
ਖਾਣ ਇਚ ਤੇ ਮੇਰੀ ਮੱਖਣੀ ਦਾਲ ਫੇਵਰੇਟ ਏ।
ਅੱਛਾ ਤੇ ਕੁਕਿੰਗ ਵਗੈਰਾ ਕਰ ਲੈਂਦੇ ਜੇ।
ਹਾਂਜੀ-ਹਾਂਜੀ ਸਭ ਕੁਛ ਕਰ ਲੈਨੇ ਆ।
ਠੀਕ ਏ ਹੋਰ ਕੱਲੇ ਚ ਬੈਹ ਕੇ ਕੀ ਕਰਨਾ ਪਸੰਦ ਕਰਦੇ ਓ?
ਮੈਨ ਤਾਂ ਪਾਰਲਰ ਦਾ ਸ਼ੋਕ ਹੈਗਾ।
ਪਾਰਲਰ ਦਾ ਸ਼ੌਂਕ ਸਿੱਖਿਆ ਹੋਇਆ ਯਾ ਮਤਲਬ ਆਂਦਾ ਤੁਹਾਨੂੰ।
ਨਹੀਂ ਬਸ ਥੋੜਾ-ਬਹੁਤ ਕਰ ਈ ਲੈਂਦੀ ਹਾਂ। ਫੇਸ਼ੀਅਲ- ਫੁਸ਼ਲ ਕਰ ਲੈਂਨੀ ਆ। ਥੋੜ੍ਹੀ ਮਹਿੰਦੀ-ਮੁਨਦੀ ਲਗਾ ਲੈਂਦੀ ਆ ਬਸ ਸਿਖਨਾ ਹੇਗਾ। ਅਜੇ ਤੋਂ ਇਨਾ ਨੀ ਆਉਂਦਾ ਮਤਲਬ ਕਿ ਆਪਣੇ ਆਪਣੇ ਆਪ ਤੋਂ ਕਰ ਲੈਂਨੀ ਆ ਇੰਨੇ ਜੋਗੀ ਤਾ ਹੈਗੀ।
ਚਲੋ ਅਪਨੇ ਜੋਗੇ ਤੇ ਹੈਗੇ ੳ ਨਾ। ਏਨਾਂ ਹੀ ਬੜਾ ਬਾਕੀ ਧੀਰੇ, ਧੀਰੇ ਜਦੋਂ ਪ੍ਰੈਕ ਕਰੋਗੇ ਤਾਂ, ਆਪੇ ਐਕਸਪੀਰੀਅਸ ਵੱਧਦਾ ਹੀ ਏ ਘੱਟਦਾ ਤੇ ਹੈ ਨੀ। ਹਾਂਜੀ।
ਬੰਦਾ ਅਪਣੇ ਜੋਗਾ ਤਾਂ ਹੋਣਾ ਚਾਈਦਾ, ਕਿਸੇ ਦਾ ਮੁਥਾਜ ਨੀ ਹੋਣਾ ਚਾਹੀਦਾ।
ਉਹ ਤੇ ਹੈ ਈ ਏ ਬਿਲਕੁਲ ਸਈ ਗੱਲ ਏ, ਮੁਹਤਾਜ਼ੀ ਨਹੀਂ ਹੋਣੀ ਚਾਈਦੀ ਕਿਸੇ ਦੀ।
ਹਾਂ, ਇਹ ਤਾਂ ਹੈ ਹੀ ਹੋਰ ਤੁਸੀਂ ਸਟਿਚਿੰਗ ਕਰ ਲੈਂਦੇ ਓ?
ਮੈਂ ਸਟਿਚਿੰਗ ਕਰ ਲੈਨੀ ਆ, ਹਾਂਜੀ। ਮੇਰਾ ਸਟੀਚਿੰਗ ਦਾ ਈ ਕੰਮ ਹੈਗਾ ਜੈਦਾ। ਹੂੰ।
ਕੀ ਚਾਰਜ ਹੈਗਾ ਤੁਆਡੀ ਸਟਿਚਿੰਗ ਦਾ?
ਮੈਂ ਲੈਨੀ ਆ ਸਿੰਪਲ ਸੂਟ ਦੀ ਟੂ ਫਿਫ ਟੀ, ਪੈਂਟ ਵਾਲੇ ਦੀ ਫੋਰ ਹੰਡਰਡ
ਅੱਛਾ।
ਲਾਈਨਿੰਗ ਵਾਲੇ ਦੀ ਇੱਕ ਚ ਲੱਗੇਗੀ ਸਿਕਸ ਹੰਡਰਡ ਏ, ਦੋ ਦੀ ਲੱਗੇਗੀ ਹਜ਼ਾਰ ਏ। ਬਸ ਐਵੇ ਈ ਏ, ਡਿਜਾਇਨਿੰਗ ਦੇ ਅਲੱਗ ਹੋ ਗਏ।
ਮ ਅੱਛਾ, ਚਲੋ ਅੱਛਾ, ਤੁਸੀਂ ਸਿੱਖੀ ਸੀ ਕਿ ਤੁਆਨੂੰ ਮਤਲਬ ਕੀ ਪੈਲੇ ਸਿੱਖੀ ਸੀਗੀ ਐਵੇਂ ਮਤਲਬ ਕੀ ਆ ਗੀ ਸੀ।
ਨਹੀਂ ਮਤਲਬ, ਮੇਰੀ ਮੰਮੀ ਸਿਖਾਉਂਦੇ ਸੀ। ਉਦੋਂ ਦੀ ਕੋਲ ਆਉਂਦੇ ਸੀ। ਸਵੇਰੇ ਵੀ ਆਉਂਦੀ ਸੀ, ਕੁੜੀਆਂ ਪੰਦਰਾਂ ਵੀਹ ਦੁਪਹਿਰ, ਸ਼ਾਮੀ ਵੀ ਆਉਂਦੀਆਂ ਸੀ। ਤੇ ਮੰਮੀ ਕਹਿੰਦੀ ਸੀ ਸਿੱਖ ਲੈ, ਸਿੱਖ ਲੈ, ਮੈਂ ਕਿਹਾ ਮੈਂ ਨਹੀਂ ਸਿੱਖਦੀ, ਮੇਰੇ ਵਸ ਦਾ ਨਹੀਂ ਹੈ। ਮੈਂ ਕਿੜਾ ਸਿਲਾਈਆਂ ਕਰਨੀਆਂ ਨੇ ਮੇਰੇ ਵੱਸਦਾ ਨੀ ਏ ਉਸ ਟਾਈਮ ਸਿੱਖੀ ਨੀ ਫੇਰ ਵਿਆਹ ਹੋ ਗਿਆ ਫੇਰ ਅੱਗੋਂ ਹਸਬੈਂਡ ਵੀ ਟੇਲਰ ਹੀ ਮਿਲਿਆ।
ਚਲੋ ਚੰਗਾ ਐ।
ਫੇਰ, ਥੋੜ੍ਹਾ ਬਹੁਤ ਆਪ ਪੇ ਕਟਿੰਗ ਕੁਟਿੰਗ ਕਰਨ ਲੱਗ ਗੀ ਸੀਨ ਲੱਗ ਗਈ ਗਲੀ ਚ ਮਹੱਲੇ ਦੇ ਸੀ ਤੇ ਥੋੜੇ ਬਹੁਤੇ ਉਹ ਸੱਠ ਸੱਠ ਅੱਸੀ ਅੱਸੀ ਰੁਪਏ ਚ ਉਹ ਉੱਥੋਂ ਸਿੱਖਦੀ ਸਿੱਖਦੀ ਫਿਰ ਉਹਦੇ ਪਾਪਾ ਨੇ ਮੈਨੂੰ ਸਿਖਾਇਆ।
ਅੱਛਾ
ਫੇਰ ਅੱਠ ਸਾਲ ਕਿਸੇ ਬੁਟੀਕ ਤੇ ਕੰਮ ਕੀਤਾ। ਇਹ ਨੀ ਪਤਾ ਤਾਂ ਸੀ ਉਹ ਬਚਪਨ ਵਾਲਾ ਮੰਮੀ ਕਹਿੰਦੀ ਸੀ। ਸਿੱਖ ਲੈ, ਸਿੱਖ ਲੈ, ਉਹ ਹੁਨਰ ਮੇਰੇ ਹੁਣ ਕੰਮ ਆਉਣਾ।
ਹਾਂ ਸਹੀ ਹੈ। ਹਸਬੈਂਡ ਜੋ ਤੁਹਾਡੇ ਟੇਲਰ ਹੈਗੇ ਸੀ।
ਹਾਂ, ਫੇਰ ਉਹਨਾਂ ਨੇ ਥੋੜ੍ਹਾ ਬਹੁਤਾ ਮੈਨੂੰ ਸਿਖਾਇਆ। ਕੋਈ ਗਲਤੀਆਂ ਜਿਵੇਂ ਦੱਸੀਆਂ ਮੈਨੂੰ ਇਹ ਗਲਤੀ ਤੇਰੀ ਐਵੇਂ ਨੀ ਕਰੀਦਾ ਐਵੇਂ- ਕਰੀ ਦਾ ਐਵੇਂ ਨੀ ਸੀਦਾ ਫੇਰ ਅੱਠ ਸਾਲ ਬੁਟੀਕ ਤੇ ਕੰਮ ਕੀਤਾ ਉੱਥੋਂ ਨੌਲੇਜ ਲਿੱਤੀ।
ਅੱਛਾ
ਅੱਜ ਮੈਂ ਛੋਟੀ ਜਿਹੀ ਮੇਰੀ ਸ਼ੋਪ ਏ, ਮੈਂ ਆਪਣੀ ਖੋਲੀ ਹੋਈ ਹੁਨ।
ਚਲੋ ਅੱਛਾ ਹੈ।
ਸਾਲ ਹੋ ਗਏ ਨੇ ਮੈਨੂੰ ਖੋਲੇ ਹੋਏ। ਬਸ ਮੈਂ ਹੈਪੀ ਹਾਂ ਬਹੁਤ ਜ਼ਿਆਦਾ।
ਬਹੁਤ ਅੱਛੀ ਗੱਲ ਹੈ।
ਚਾਹੇ ਥੋੜ੍ਹਾ ਕੰਮ ਏ, ਚਾਹੇ ਬਹੁਤਾ ਕੰਮ ਏ, ਆਪਣੇ ਕੰਮ ਵਰਗੀ ਰੀਸ ਨਹੀਂ ਹੈਗੀ ਕਿਤੇ ਵੀ ਬਸ ਓਏ ਬਾਬਾ ਦੀ ਕਿਰਪਾ ਹੈਗੀ ਹਾਂ ਓਏ ਬਾਬਾ ਦੀ ਕਿਰਪਾ ਹੈਗੀ ਏ ਸਭ ਸਹੀ ਚੱਲ ਰਿਹਾ, ਹੁਣ ਤੱਕ ਤਾਂ ਸਹੀ ਚੱਲ ਰਿਹਾ, ਅੱਗੇ ਵੀ ਮਾਲਿਕ ਸਹੀ ਰੱਖੇਗਾ।
ਹਾ ਬਸ ਸ਼ੁਕਰਾਨਾ ਕਰਿਆ ਕਰੋ।
ਹਾਂਜੀ ਉਹਦੇ ਤੇ ਭਰੋਸਾ ਹੈਗਾ ਐ।
ਹਾਂਜੀ ਹਾਂਜੀ ਚਲੋ ਅੱਛਾ ਆਪਣਾ ਆਪਣੇ ਹੱਥ ਵਿੱਚ ਤੋਂ ਹੁਨਰ ਬਹੁਤ
ਹਾਂ ਬਸ ਉਓਹੀ ਨਾ ਉਹ ਬਚ ਪਨ ਵਾਲਾ ਸੀਨ ਮੰਮੀ ਮੇਰੇ ਭਲੇ ਹੀ ਕਹਿੰਦੀ ਕਹਿੰਦੀ ਮੈਂ ਤੈਨੂੰ ਕਹਿੰਦੀ ਸਿੱਖ ਲੈ ਸਿੱਖ ਲੇ ਤੂੰ ਸਿੱਖਦੀ ਨੀ ਸੀ ਮੈਂ ਕਿਹਾ ਕੋਈ ਨੀ ਹੁਣ ਤੇ ਸਿੱਖ ਗਈਆਂ ਨਾ ਹੁਣ ਤੇ ਮੈਨੂੰ ਆਉਂਦਾ ਹੈ ਉਹ ਆਹ ਮੰਮੀ ਮੰਮੀ ਨੇ ਵੀ ਸਿਖਾਇਆ ਹੈ ਨ ਕਿੈਂ ਪੂਰਾ ਪ੍ਰੋਪ ਮੈਂ ਸਿੱਖੀ ਨ ਮੰਮੀ ਕੋਲੋਂ ਥੋੜਾ ਬਹੁਤਾ ਸਿੱਖਦੀ ਸੀ ਡਰਾਫਟ ਵਗੈਰਾ ਮੇਰੀ ਫਰੈਂਡ ਆਉਂਦੀ ਸੀ। ਫਿਰ ਉਹਨਾਂ ਨੇ ਕਿਹਾ ਸੀ ਤੂੰ ਵੀ ਸਿੱਖ ਉਹਨੇ ਵੀ ਮੇਰੀ ਮੰਮੀ ਕੋਲ ਸਿਲਾਈ ਸਿੱਖ ਕੇ ਅੱਜ ਮਤਲਬ ਉਹ ਵੀ ਅੱਛੀ ਸਟਿਚਿੰਗ ਕਰ ਲੈਂਦੀ ਹੈ ਪਰ ਉਹ ਪਿੱਛੇ ਐਕਸਪਾਇਰ ਹੋ ਗਈ ਵਿਚਾਰੀ
ਅੱਛਾ
ਹਾਂ ਪਰ ਉਹ ਵੀ ਬਹੁਤ ਅੱਛੀ ਸਟੀਿਚਿੰਗ ਕਰਦੀ ਸੀ ਉਹਦਾ ਹਸਬੈਂਡ ਐਵੇਂ ਹੀ ਸੀ, ਤੇ ਉਹ ਆਪਣੇ ਬੱਚੇ ਸਟੀਿਚਿੰਗ ਤੋਂ ਹੀ ਪਾਲਦੀ ਸੀ। ਉਹ ਜਦੋਂ ਮੈਂ ਜਾਂਦੀ ਸੀ, ਉਹ ਕਹਿੰਦੀ ਸੀ ਤੇਰੀ ਮੰਮੀ ਨੇ ਮੈਨੂੰ ਸਿਖਾਇਆ ਮੇਰੇ ਅੱਜ ਬੜਾ ਕੰਮ ਆ ਰਿਹਾ ਹੈ।
ਸਹੀ ਗੱਲ ਹੈ ਕਿਸੇ ਦਾ ਭਲਾ ਵੀ ਕਰਨਾ ਚਾਹੀਦਾ ਅੱਛਾ ਹੁੰਦਾ ਭਲਾ
ਪਿੱਛੇ ਮਰ ਗਈ ਸੀ ਬਚਾਰੀ, ਮੇਰੀ ਸਹੇਲੀ ਸੀ ਇੱਕੋ ਹੀ ਸਹੇਲੀ ਸੀ, ਮੇਰੇ ਉਹ ਵੀ ਮਰ ਗਈ ਬਚਾਰੀ।
ਅੱਛਾ ਬਸ ਉਨਾਦੇ ਇਨੇ ਲਿਖੇ ਹੋਣੇ ਨਾ ਹਾਂਜੀ ਸਤਿ ਸ਼੍ਰੀ ਅਕਾਲ।